ਹੈਲੋ
ਹੈਲੋ ਹਾਂ
ਹਾਂਜੀ ਸਤਿ ਸ਼੍ਰੀ ਅਕਾਲ, ਕੀ ਹਾਲ ਐ?
ਸਭ ਵਧੀਆ, ਤੁਸੀਂ ਸੁਣਾਓ ਸਭ ਠੀਕ ਏ?
ਮੈਂ ਵੀ ਵਧੀਆ, ਤੁਸੀਂ ਕੁਛ ਬਣਾ ਰਹੇ ਓ?
ਹਾਂ,
ਕੁਛ ਹੋਰ ਆ ਰਿਹਾ ਕੁਛ ਹੋਰ ਆ ਰਿਹਾ, ਨਾ ਥੋੜਾ ਜਿਹਾ ਕੋਈ ਆਵਾਜ਼ ਆ ਰਹੀ ਹੈ ਮੈਨੂੰ ਕੁੱਕੜ ਬਣਾਉਣ ਦੀ, ਕਿ ਕਿਚਨ ਦੀ ਆਵਾਜ਼ ਹੈ ਜਿਸ ਤਰ੍ਹਾਂ
ਨਹੀਂ-ਨਹੀਂ ਇਥੇ ਉਹ ਪਾਇਆ ਤਵੇ ਉਪਰ ਨਾ ਚਿੱਲੇ ਬਣਾ ਰਹੀ ਆ।
ਓਕੇ,
ਅੱਜ ਬੱਚੇ ਕਹਿੰਦੇ ਵੀ ਅਸੀ ਨਹੀਂ ਖਾਣਾ, ਫੁਲਕਾ ਨਹੀਂ ਖਾਣਾ ਇਸ ਤਰ ਤੇ, ਸਬਜ਼ੀ ਬਣਾਈ ਹੋਈ ਸੀ।
ਸਬਜ਼ੀ ਬਣਾਈ ਦੀ ਸਬਜ਼ੀਆਂ, ਦੋ ਬਣਾਈਆ ਰਾਤ ਵੀ ਲੈ ਆਈ ਆ। ਮਿੱਠੀ ਲੱਸੀ ਨਈ ਖਾਣੀ ਜਿੱਦ ਚੜੀ ਹੋਈ ਸੀ, ਚਿੱਲੇ ਖਿਲਾਓ ਮੈਂ ਕਿਹਾ ਚਲੋ। ਬੇਸਣ ਦਾ ਖਾਲੋ ਨਈ ਖਾਣਾ ਬੇਸਣ ਦਾ, ਮੈਂ ਕਿਹਾ ਮੈਦੇ ਦਾ ਖਾਲੋ। ਕਈ ਵਾਰ ਸਾਡੇ ਇੱਧਰ ਬੰਦੇ ਆ, ਨਾ ਮੈਂ ਤੇਰੇ ਘਿਊੂਰ ਬੰਦੇ ਆ ਸਾਡੇ ਜਮੂ ਚ
ਅੱਛਾ, ਅੱਛਾ।
ਮੈ ਕਿਹਾ ਸੀ ਘੀਊਰ ਖਾਲੋ, ਨਾ ਜੀ ਉਹ ਵੀ ਨਹੀਂ ਖਾਨੇ। ਫਿਰ ਮੈਂ ਕਿਹਾ ਕੀ ਖਾਣਾ, ਚੀਲੇ ਬਣਾਓ ਸੂਜੀ ਤੋਂ ਚਲੋ ਉਹੀਓ ਬਣਾ ਰਹੀ ਆ।
ਵਧੀਆ ਯਾਰ ਕਦੀ, ਕਦੀ, ਕਦੀ ਨਾ ਨਹੀਂ ਮਨ ਕਰਦਾ, ਕੁੱਝ ਖਾਣ ਤੇ ਮੇਰਾ ਵੀ ਇਦਾਂ ਹੀ ਹੁੰਦਾ ਯਾਰ ਕਿ ਹੁਣ ਕੀ ਹ ਰਾਤ ਹੋ ਰਹੀ ਹੈ, ਹੁਣ ਬੰਦਾ ਸੋਚਣ ਕੀ ਬਣਾਈਆ ਯਾਰ ਰੋਜ਼ ਰੋਜ਼ ਦਾਲਾਂ ਖਾਣ ਤੇ ਮੇਰਾ ਤੇ ਨੀ ਮੰਨਦਾ। ਦਾ ਬੰਦਾ ਕੀ ਦਾਲ ਬਣਾਏ ਕਿ ਸਬਜ਼ੀਆਂ ਬਣਾਏ ਤੇ ਫੇਰ ਮਨ ਕਰਦਾ ਕੁਛ ਡਿਫਰੈਂਟ ਖਾਈਏ, ਚਲੋ ਹੈਲਦੀ ਵੀ ਹੋਏ, ਬਟ ਡਿਫਰੈਂਟ ਵੀ ਹੋਏ ਨਹੀਂ ਤਾਂ ਫੇਰ ਉਹੀ ਬਾਹਰ ਜਾਓ। ਚਾਮਪਾ ਖਾਲੋ ਯੋ ਖਾਲੋ ਉਹ ਖਾਲੋ, ਉਹ ਵੀ ਮੈਂ ਅਵੋਇਡ ਕਰਨਾ ਚਾਹੁੰਦੀ ਹਾਂ।
ਮੈ ਠੀਕ ਹੈ, ਅਵਾਇਡ ਹੀ ਕਰਨੀ ਚਾਹੀਦੀ ਹੈ, ਵੈਸੇ ਇਹਦੇ ਆਪਣੇ ਜਿਹੜੇ ਹੈ। ਨਾ ਸੂਜੀ ਹੋ ਗਈ, ਆਲੂ ਹੋ ਗਿਆ ਇਹਨਾਂ ਚੀਜ਼ਾਂ ਦਾ ਜੋ ਹੈ, ਨਾ ਫਾਇਦਾ। ਸਵਾਦ ਵੀ ਹੈ, ਅਤੇ ਫਾਇਦਾ ਵੀ ਹੈ ਹੁਣ ਅਸੀਂ ਆਲੂ ਦੇ ਚਿਲੇ ਵੀ ਬਣਾਈ ਦੇ ਆ ਕਈ ਵਾਰ, ਤੇ ਅੱਜ ਪਰ ਮੈਂ ਸੂਜੀ ਤੇ ਬਣਾਏ।
ਆਲੂ ਤੇ ਕਿਸ ਤਰ੍ਹਾਂ?
ਆਲੂ ਤਾਂ ਕਹਿੰਦੇ ਅਸੀਂ ਨਾ ਜਿਸਿਸ ਆਲੂ ਹੁਣ ਅਸੀਂ ਗ੍ਰੇਟ ਕਰ ਲਿਆ ਠੀਕ ਹੈ ਨਾ ਆਲੂ ਗ੍ਰੇਟ ਕਰ ਤਾਂ ਉਹਦੇ ਵਿੱਚ ਥੋੜਾ ਨਮਕ, ਮਿਰਚ। ਥੋੜਾ ਨਮਕ, ਮਿਰਚ, ਜੀਰਾ, ਕਾਲੀ ਮਿਰਚ, ਇਹ ਪਾ ਕੇ, ਇਹਨੂੰ ਰਲਾ ਕੇ ਅੱਛੀ ਤਰ੍ਹਾਂ ਤਵੇ ਉੱਪਰ ਥੋੜਾ ਜਿਹਾ ਤੇਲ ਪਾਇਆ। ਤੇ ਇਹਨੂੰ ਪਾਤਾ ਆਲੂ ਦਾ ਜਿਹੜਾ ਮਿਕਚਰ ਬਣਾਇਆ ਸੀ। ਗ੍ਰੇਟ ਕਰਕੇ, ਤਾਂ ਪਹਿਲੇ ਤਾਂ ਇਹਨੂੰ ਉੱਪਰ ਥੱਲੇ ਕਰਕੇ ਨਾ ਫਰਾਈ ਕਰਨਾ ਵੇ ਬਸ ਉਸ ਤੋਂ ਬਾਅਦ ਨਾ ਦੋ ਅਹ ਕੋਈ, ਪੰਜ ਮਿੰਟ ਬਾਅਦ ਨਾ ਇਹਨੂੰ ਸੈੱਟ ਕਰਨਾ ਵੇ। ਇਹਨੂੰ ਸੈਟ ਕਰਨਾ ਵੇ ਮਤਲਬ ਕੀ ਇੱਕ ਜਿਸ ਤਰ੍ਹਾਂ ਫੁਲਕਾ ਨਹੀਂ ਬਣਾਈ ਦਾ, ਇਸ ਤਰ੍ਹਾਂ ਪਤਲਾ-ਪਤਲਾ ਨਾ ਸੈੱਟ ਕਰਤਾ। ਬਸ ਉਹਨੂੰ ਨਾ, ਹਲਕੀ ਸੇਕ ਮਤਲਬ ਕਿ, ਆਪਣੀ ਫਲੇਮ ਘੱਟ ਹੀ ਰੱਖਣੀ ਸੇਕ ਹਲਕਾ ਹੀ ਰੱਖਣਾ। ਤੇ ਉਹਦੇ ਉੱਪਰ ਪਰਤਾ ਕੇ ਇੱਕ ਦੋ ਵਾਰ ਅੱਛੀ ਤਰ੍ਹਾਂ ਨਾ ਉਹਨੂੰ ਕਰੰਚੀ ਮਥੇ ਰਾਲ ਲਉ ਸਮਝੋ ਇੱਕ ਰੰਜੀ ਕਰਕੇ ਨਾ ਸੇਕ ਲਓ ਸੇਕ ਲਓ ਉਹਨੂੰ ਤੇ ਉਹ ਹਿਸਾਬ ਨਾਲਓ ਤੁਸੀਂ ਜਦੋਂ ਸਿੱਖ ਲਓਗੇ ਨਾ ਤੁਸੀਂ ਤੇ ਤੁਸੀਂ ਨੋਟਿਸ ਕਰਨਾ ਕਿ ਉਹਦਾ ਤੇਲ ਵੀ ਅਲੱਗ ਹੋ ਜਾਏਗਾ ਚਿੱਲੇ ਤੋਂ ਉਹ ਚਿੱਲਾ ਖਾ ਕੇ ਫੇਰ ਬੜਾ ਟੇਸਟੀ ਲੱਗਣਾ ਹੈ
ਅੱਛਾ ਤੇ ਉਹ ਟੁੱਟਦਾ ਨੀ? ਉਹ ਟੁੱਟਦਾ ਨੀ ਉਹ ਮਤਲਬ ਪ੍ਰੋਪਰ ਕ੍ਰਿਸਪ ਹੋ ਜਾਂਦਾ ਹੈ ਉਹ ਬਿਲਕੁਲ ਜਿਸਸਾਂ ਗੋਲ
ਹਾਂ ਗੋਲ, ਬੜੇ ਅੱਛੇ ਤੇ ਹੋ ਜਾਂਦਾ ਹੈ ਉਹ ਨਹੀਂ ਟੁੱਟਦਾ
ਮੈਂ ਕਰਾਂਗੀ ਟਰਾਈ ਅੱਜ ਹੀ ਕਰਾਂਗੀ
ਬਹੁਤ ਵਧੀਆ, ਅੱਛਾ ਉਸਨੂੰ ਨਹੀਂ ਕੋਈ ਜਿਸ ਚਾਹਫੁਲ ਸਬਜ਼ੀ ਕਿਸੇ ਵੇਲੇ ਨਹੀਂ ਵੀ ਸਮਝ ਆਉਂਦੀ ਕਿਸੇ ਲਈ ਮਨ ਵੀ ਨਹੀ ਕਰਦਾ। ਤਾਂ ਫੁਲਕੇ ਦੇ ਨਾਲ ਉਹ ਆਲੂ ਦਾ ਚਿੱਲਾ ਖਾਣ ਬੜਾ ਟੇਸਟੀ ਲੱਗੇਗਾ। ਬਹੁਤ ਵਧੀਆ ਨਹੀਂ ਫੁਲਕਾ ਖਾਣਾ ਤੇ ਬੰਦਾ ਬ੍ਰੈਡ ਬ੍ਰੈਡ ਵਿੱਚ ਪਾ ਕੇ ਖਾ ਲੈਂਦਾ ਖੁੱਸ ਰਹੋ ਅੱਛਾ ਨਾ ਬ੍ਰੈਡ ਖਾਓ, ਨਾ ਰੋਟੀ ਖਾਓ, ਇਕੱਲਾ ਚੀਲਾ ਵੀ ਤੁਸੀਂ ਸੋਸ ਨਾਲ ਖਾਓ ਨਾ ਤਾਂ ਸਮਝੋ ਕਿ ਬਹੁਤ ਅੱਛੀ ਚੀਜ਼ ਹੈ ਉਹ ਵੀ ਬਹੁਤ ਵਧੀਆ, ਇਹ ਵੀ ਯਾਰ ਮੇਰੀ ਗੱਲ ਸੁਣ ਕਿਦਾ
ਵੇਸਣ ਦਾ। ਮੈਨੂੰ ਵੇਸਣ ਦਾ ਹੀ ਆਉਂਦਾ ਹੈ, ਮੈਂ ਉਹ ਕਦੀ ਕਦੀ ਉਹ ਹੀ ਬਣਾ ਲੈਂਦੀ ਹਾਂ। ਮੋਰਨਿੰਗ ਚ ਨਾ ਜਦੋਂ ਸਾਰੇ ਪਰੌਂਠੇ ਪਰੁੰਂਠੇ ਖਾਂਦੇ ਆ ਤੇ ਮੇਰਾ ਨੀ ਮਨ ਕਰਦਾ। ਤੇ ਫਿਰ ਮੈਂ ਵੇਸਨ ਦਾ ਬਣਾ ਲੈਂਦੀ ਵਿੱਚ ਪਿਆਜ਼, ਹਰੀ ਮਿਰਚਾਂ ਕੱਟ ਕੇ ਅਗਰ ਗਾਜਰ ਹੋਏ ਗਾਜਰ ਵੀ ਗ੍ਰੇਟ ਕਰ ਦਿੰਦੀ ਆ, ਪਨੀਰ ਹੋਏ ਉਹਨੂੰ ਵੀ ਮੈਂ ਵਿੱਚ ਕੱਦੂਕਸ ਕਰ ਦਿੰਦੀ ਹਾਂ। ਤੇ ਉਹ ਬੜਾ ਹੈਲਦੀ ਬਣ ਜਾਂਦਾ ਹੈ। ਹਾਂ ਨਾਲ ਮੈਂ ਨਾ ਉਹ ਬਣਾ ਲੈਂਦੀ ਹਾਂ ਇੱਕ ਸੈਲਡ ਵਾਲਾ ਰਾਇਤਾ। ਉਹ ਕਿੱਦਾਂ ਦਹੀਂ ਨੂੰ ਵਿਕਸ ਕਰਕੇ ਨਾ ਉਹਦੇ ਵਿੱਚ ਖੀਰਾ ਪਾ ਕੇ ਤੇ ਮੈਂ ਅਗਰ ਗ੍ਰੀਨ ਚਟਨੀ ਬਣਾਈ ਹੋਏ ਮੈਂ ਥੋੜ੍ਹੀ ਜਿ ਗਰੀਨ ਚਟਨੀ ਵਿੱਚ ਪਾ ਦਿੰਦੀ ਆ, ਉਹ ਇੰਨਾ ਟੇਸਟੀ ਲੱਗਦਾ ਨਾ ਕਿਉਂਕਿ ਵੇਸਣ ਨਾ ਥੋੜਾ ਡਰਾਈ ਲੱਗਦਾ ਕਦੀ ਖਾਈਏ ਤਾਂ ਬੇਸਣ ਡਰਾਈ ਲੱਗਦਾ ਥੋੜ੍ਹਾ ਖਾਣ ਨੂੰ
ਅੱਛਾ ਤੁਸੀਂ ਵੇਸਨ ਦੇ ਚਿਲੇ ਦੇ ਨਾਲ ਇਹ ਵੈਜੀਟੇਬਲ ਵਾਲਾ ਰਾਇਤਾ ਵੀ ਬਣਾ ਲੈਂਦੇ ਹੋ
ਹਾਂ ਬਹੁਤ ਅੱਛਾ ਲੱਗਦਾ ਹੈ, ਉਹ ਤੇ ਇੰਨਾ ਹੈਲਦੀ ਡਾਇਟ ਹੋ ਜਾਂਦੀ ਹੈ ਨਾ ਪ੍ਰੋਟੀਨ ਵੀ ਚਲਾ ਗਿਆ, ਉਹ ਥੋੜ੍ਹਾ ਪੇਟ ਭਰਿਆ ਰਹਿੰਦਾ ਕਾਫ਼ੀ ਦੇਰ ਤੱਕ ਮੈਂ ਤੇ ਕਈ ਵਾਰੀ ਇੱਕ ਦੋ ਦਿਨ ਲਗਾਤਾਰ ਖਾਲਾਗੀ ਜਾਂ ਫਿਰ ਕੀ ਕਰਦੀ ਹਾਂ ਇੱਕ ਅੱਧਾ ਦਿਨ ਛੱਡ ਕੇ ਆਲਟਰਨੇਟ ਡੇਜ ਦੇ ਵਿੱਚ ਇਹਨੂੰ ਮੈਂ ਮੋਰਨਿੰਗ ਦੇ ਵਿੱਚ ਬ੍ਰੇਕਫਾਸਟ ਲੈ ਲੈਂਦੀ ਆਂ, ਇੰਜਨੀ ਤੁਹਾਨੂੰ ਕੋਲ ਡਰਾਈ ਨਹੀ ਖਾਧਾ ਜਾਏਗਾ ਵੇਸਨ ਦਾ ਚਿਲਾ, ਕਿਉਂਕਿ ਵੇਸਣ ਨਾ, ਥੋੜ੍ਹਾ ਡਰਾਈ ਹੁੰਦਾ। ਸੁੱਕਾ-ਸੁੱਕਾ ਲੱਗੇਗਾ ਤੁਹਾਨੂੰ, ਜਿਸਸਾ ਗਲੇ'ਚੋ ਉਤਰੇਗਾ ਨੀ ਯਾ ਤਾਂ ਫਿਰ ਤੁਸੀਂ, ਕਿਸੇ ਸੋਸ ਨਾਲ ਖਾਓ। ਜਾਂ ਫਿਰ ਬਹੁਤ ਸਾਰਾ ਘਿਓ ਸ਼ਿਓ ਲਗਾ ਕੇ ਖਾ ਲਓ ਬਟ ਮੈਨੂੰ ਬੈਸਟ ਓਪਸ਼ਨ ਲੱਗਦਾ ਕਿ ਮੈਂ ਉਹਦੇ ਨਾਲ ਰਾਇਤਾ ਬਣਾ ਲੈਂਦੀ ਹਾਂ ਖੀਰੇ ਵਾਲਾ ਜਾਂ ਪਿਆਜ਼ ਟਮਾਟਰ ਮਟਰ ਵਾਲਾ ਬਹੁਤ ਬਹੁਤ ਟੇਸਟੀ ਲੱਗਦਾ। ਹੋਰ
ਮੈਨੂੰ ਤਾਂ ਤੁਹਾਡੇ ਕੋਲੋਂ ਇੱਕ ਨਵਾਂ ਸਮਝੋ ਮਿਲ ਗਿਆ ਕਿ, ਬਈ ਮੈਨਿਊ ਵਿੱਚ ਇੱਕ ਨਵੀਂ ਚੀਜ਼ ਐਡ ਹੋ ਗਈ ਕਿ ਇਸ ਵਾਰ ਇਹ ਫਰਾਈ ਕਰਾਂਗੇ, ਇਹ ਜਿਹੜਾ ਤੁਸੀਂ ਵੈਸੇ ਦਦੇ ਚਿੱਲੇ ਦੇ ਨਾਲ ਰਾਇਤੇ ਦੀ ਗੱਲ ਕਰ ਰਹੇ ਹੋ, ਇਹ ਤੇ ਬਹੁਤ ਅੱਛੀ ਚੀਜ਼ ਹੈ। ਸੁਣਾ ਹੀ ਸੀ ਮੈਨੂੰ ਅੱਛਾ ਲੱਗ ਰਿਹਾ, ਮੈਂ ਸੋਚ ਟਰਾਈ ਕਰਨਾ ਚਾਹੀਦਾ ਐਚੁਲੀ ਪਤਾ ਕੀ ਮੈਨੂੰ ਡਾਕਟਰ ਨੇ ਵੀ ਨਾ ਸਵੇਰੇ ਮੋਰਨਿੰਗ ਦੇ ਵਿੱਚ ਉਹਨਾਂ ਨੇ ਬੋਲਿਆ ਤੁਸੀ ਕਨਕ ਦੀ ਬਣੀ ਚੀਜ਼ ਨਹੀ ਖਾਣੀ। ਤੁਸੀਂ ਕੋਸ਼ਿਸ਼ ਕਰੋ, ਵੇਸਣ ਖਾਓ। ਬੋਲਿਆ ਉਹਨਾਂ ਨੇ। ਤਾਂ ਫਿਰ, ਮੇਰੇ ਆਸਤੇ ਤੇ, ਬਹੁਤ ਅੱਛੀ ਚੀਜ਼ ਹੋ ਗਈ ਇਸ
ਹੂੰ
ਵੇਸਣ ਦਾ ਚਿੱਲਾ ਵੀ ਬਣਾ ਲਿਆ ਨਾਲ, ਦਹੀਂ ਵੀ ਖਾਲੀ ਦੋਨੋਂ ਚੀਜ਼ਾਂ ਮੈਂ ਡਾਕ ਮੈਂ, ਬੋਲੀ ਦੀ ਵੀ ਹੈ, ਔਰ ਵੈਸੇ ਵੀ ਇੱਕ ਐ ਹੋ ਗਿਆ, ਕਿ ਰੋਜ਼- ਰੋਜ਼ ਪਰੌਠੀ, ਫੁਲਕੇ ਤੋਂ ਬੈਟਰ ਐ। ਕਦੀ-ਕਦੀ।
ਬਹੁਤ ਹਾਂ ਬੈਸਟ ਹੈ, ਬਹੁਤ ਬੈਸਟ ਐ। ਇੱਕ ਸ਼ਾਮੀ ਬਣਾਂਦੇ ਅਸੀਂ ਚਿੱਲਾ, ਜਿੱਦਾਂ ਤੁਸੀਂ ਕਹਿੰਦੇ ਹੋ ਨਾ ਸੂਜੀ ਦਾ ਚਿੱਲਾ ਵਗੈਰਾ ਤੇ, ਅਸੀਂ ਸੂ ਜਿਹਦੇ ਚਿੱਲੇ ਦੇ ਵਿੱਚ ਨਾ, ਸੂਜੀ ਵਿੱਚ, ਥੋੜ੍ਹਾ ਨਾ ਅਹ ਇੱਕ ਚੱਮਚ ਵੇਸਣ ਪਾ ਦਿੰਦੇ। ਉਹਦੇ ਨਾਲ ਕੀ ਹੁੰਦਾ ਹੈ? ਜਦੋਂ ਸੂਜੀ ਦਾ ਚਿੱਲਾ ਬਣਦਾ ਨਾ ਤੇ, ਉਹ ਨਾ, ਉਹ ਟੁੱਟਦਾ ਨੀ ਉਹ ਬਾਇੰਡ ਰਹਿੰਦਾ।
ਅੱਛਾ-ਅੱਛਾ-ਅੱਛਾ- ਅੱਛਾ, ਠੀਕ ਹੈ, ਠੀਕ ਹੈ, ਐ ਤੁਹਾ
ਤਾਂਂਦੇ ਹਾਂ ਟੁੱਟ ਜਾਂਦਾ, ਤੇ ਕੀ ਕਰਦੇ ਹਾਂ ਅਸੀਂ, ਜਦੋਂ ਅਸੀਂ ਪਹਿਲੇ ਤਾ ਸੂਜੀ ਡਿਪ ਕਰਕੇ ਰੱਖ ਦਿੰਦੇ ਅੱਧਾ ਘੰਟਾ, ਉਸ ਤੋਂ ਬਾਅਦ ਸੂਜੀ'ਚ ਅ ਅਸੀ ਨਾ ਵੇਸਨ ਪਾ ਦੇਣਾ, ਇੱਕ-ਦੋ ਚਮਚ ਵੱਡੇ ਜੋ, ਮਾਊਂਂਟੇਨ ਫੂਨਸ ਹੁੰਦੇ ਆ, ਓ ਪਾਤੇ ਫਿਰ ਅਸੀਂ ਦੇਖਣਾ ਵਿਸ ਕਰਤਾ ਉਹਨੂੰ, ਉਸ ਤੋਂ ਬਾਅਦ ਉਹੀ ਜੋ ਆਪਣਾ ਪਿਆਜ਼, ਟਮਾਟਰ ਕੱਟਕੇ ਸ਼ਿਮਲਾ ਮਿਰਚ ਜੋ, ਜੋ ਤੁਸੀਂ ਪਾਣਾ ਪਾਲੋ, ਫਿਰ ਬੜਾ ਅੱਛਾ, ਸਮੂਥ ਸੌਫਟ ਔਰ ਟੁੱਟਦਾ ਨੀ ਚਿੱਲਾ ਉਹਦੇ ਨਾਲ, ਵੇਸਣ ਦੇ ਨਾਲ ਨਾ।
ਨਹੀਂ ਐ ਤੇ, ਬੜੀ ਵਧੀਆ, ਐ ਤੇ ਵਧੀਆ ਚੀਜ਼ ਹੈ, ਹੁਣ ਮੈਂ ਜੀ ਸੂ ਜਿਹਦੇ ਚਿੱਲੇ ਬਣਾਨੀ ਆ, ਤੇ ਕਈ ਵਾਰ, ਕਈ ਵਾਰ ਟੁੱਟਦੇ ਵੀ ਹੈ। ਗੱਲ ਨੀ ਹੈ, ਕਿ ਟੁੱਟ ਵੀ ਜਾਂਦੇ। ਤਾ, ਐ, ਤੁਸੀਂ ਜਿਹੜੀ ਗੱਲ ਦੱਸ ਰਹੇ ਹੋ, ਐ, ਤਾ, ਐ, ਤਾ ਅੱਛਾ ਏ।
ਹਾਂ, ਐ ਬਹੁਤ ਅੱਛਾ ਹੈ। ਹੋਰ, ਬਸ-ਬਸ ਮੇਰੀ ਗੁੜੀਆ ਰੋ ਪਈ ਏ, ਯੇਲੋ, ਯੇਲੋ।
ਅੱਛਾ-ਅੱਛਾ, ਅੱਛਾ-ਅੱਛਾ ਰੋ, ਪਈ ਏ?
ਹੂੰ।
ਹੁਣੇ ਤਾਂ, ਹੁਣੇ, ਹੁਣੇ ਤਾਂ ਖੇਡ ਰਹੀ ਸੀ।
ਇਹਰਾਨੀ ਪਤਾ ਲੱਗਦਾ 'ਮੈਂ ਤੁਹਾਨੂੰ ਦੱਸਿਆ ਸੀ ਨਾ, ਪਹਿਲਾਂ ਕਿ ਇਹਨੂੰ ਵੈਕਸੀਨੇਸ਼ਨ ਲੱਗੀ ਅੱਜ। ਉਹਦੇ ਨਾਲ ਕੀ ਹੈ ਥੋੜ੍ਹੀ ਜਿਹੀ ਨਾ, ਥੋੜ੍ਹੀ ਜਿਹੀ ਇਰੀਟੇਟਡ ਹੋਈ ਪਈ ਹੈ। ਓਦਾਂ ਵੀ ਨੀ, ਪਰ ਥੋੜੀ ਜਿਹੀ ਸੰ ਨੀਂਦ ਨੀ ਕਰ ਭਾਰੀ ਫਿਰ ਥੋੜਾ ਜਾ
ਅੱਛਾ।
ਹਾਂਜੀ ਬੇਟਾ, ਹਾਂ, ਹਾਂ, ਹਾਂ। ਉਹ ਕਰਾਂਗੀ ਮੈਨੂੰ ਆਈਸਨ ਕਰਾਂਗੀ, ਡਾਕਟਰ ਨੇ ਮੈਨੂੰ ਕਿਹਾ ਸੀ। ਉਹ ਕਰਦੀਆਂ ਮੈਨੂੰ ਨਾ।
ਚਲ, ਕੋਈ ਨੀ ਤੁਸੀਂ। ਨੂੰ ਦੇਖੋ ਠੀਕ ਹੈ, ਫੇਰ ਕਰ ਲਈ ਓਕੇ ਓਕੇ।
ਹਾਂ, ਮੇਰੀ ਬੇਬੀ।